ਹੈਲੋ ਜੀ। ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ। ਹੋਰ ਕਿਸ ਤਰ੍ਹਾਂ ਹੋ ਤੁਸੀਂ?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
ਹਾਂਜੀ-ਹਾਂਜੀ। ਸਭ ਵਧੀਆ, ਅੱਜ ਕਿਦਾ ਯਾਦ ਕੀਤਾ।
ਜੀ ਬਸ ਅਸੀਂ ਅੱਜ ਆਪਣੇ ਬੱਚਿਆਂ ਨੂੰ ਲੈ ਕੇ ਬਾਹਰ ਗਏ ਸੀ।
ਅੱਛਾ, ਹਾਂ।
ਜੀ। ਤੁਸੀਂ ਦੱਸੋ ਤੁਸੀਂ ਕੀ ਖਾਇਆ ਅੱਜ?
ਮੈਂ ਕੁਝ ਨੀ ਹਲਕਾ ਫੁਲਕਾ ਘਰ ਹੀ ਬਣਾਇਆ ਸੀ। ਸਲਾਦ ਜਾਂ ਸਲਾਦ ਖਾ ਲੀਤਾ ਸੀ ਪਨੀਰ ਸੈਲਡ।
ਅੱਛਾ ਅੱਛਾ ਅਛਾ। ਤੁਸੀਂ ਨੀ ਤੁਸੀਂ ਨੀ ਗਏ ਕਿੱਧਰੇ ਬਾਹਰ?
ਮੈਂ ਦਿਨੇ ਗਿਆ ਸੀ ਲੈ ਕੇ।
ਅੱਛਾ ਅੱਛਾ।
ਗੁਰਦੁਆਰਾ ਸਾਹਿਬ ਅੱਜ ਗੁਰਪੁਰਬ ਹੈਗਾ ਸੀ ਤੇ।
ਹਾਂਜੀ-ਹਾਂਜੀ। ਅਸੀਂ ਵੀ ਗਏ ਸੀ ਗੁਰੂ ਗੁਰੂ ਅੱਜ ਨਗਰ ਕਿੱਧਰ ਨਿਕਲਿਆ ਸੀ। ਸਾਡੇ ਇੱਥੋਂ ਤੋਂ ਅਸੀਂ ਅਹ ਅਸੀਂ ਬੱਚਿਆਂ ਨੂੰ ਲੈਕਰ ਗਏ ਸੀ ਮੱਥਾ ਟਿਕਾਣ ਨਗਰ ਕੀਰਤਨ ਤੇ ਤੇ ਫਿਰ ਇਹਨਾਂ ਨੇ ਕਿਹਾ ਕਿ ਚਲੋ ਅੱਗੇ ਚੱਲਣੇ ਹ ਡੋਸਾ ਹੀ ਖਾ ਕੇ ਆਉਂਦੇ ਹਾਂ। ਬੜੇ ਦਿਨ ਹੋ ਗਏ ਸੀ ਬ। ਤੁਹਾਨੂੰ ਲੈ ਕੇ ਕਿੱਥੇ ਗਏ ਨਹੀਂ ਸੀ ਅਸੀਂ। ਤੇ ਅੱਜ ਸੋਚਿਆ ਕਿ ਅੱਜ ਬਾਹਰ ਨਿਕ। ਲਈ ਹੀ ਹਾਂ ਅਤੇ ਡੋਸਾ ਖਾ ਕੇ ਹੀ ਚੱਲਦੇ ਹਾਂ। ਕਿਉਂਕਿ ਉਹ ਵੀ ਇੱਕ ਹੈਲਦੀ ਚੀਜ਼ ਹੈ ਦੂਸਰੇ 'ਤੇ ਸਭ-ਸਭ ਕੁਛ ਮੇਰੇ ਨਾਲ ਬਣਦਾ ਅਤੇ ਇੱਕ ਇਹੀ ਚੀਜ਼ ਹੈ ਜੋ ਸਹੀ ਚੀਜ਼ ਬਣਦੀ ਹੈ ਡੋ ਡੋਸਾ ਹੀ।
ਹਾਂ। ਸਹੀ ਗੱਲ ਹੈਗੀ ਏ। ਡੋਸਾ ਸਹੀ ਹੈਗਾ ਕੁਝ ਉਹਦੇ ਵਿੱਚ ਜ਼ਿਆਦਾ ਉਹਦਾ ਨੁਕਸਾਨ ਨੀ ਹੁੰਦਾ ਨਾ।
ਹਾਂਜੀ ਹਾਂਜੀ। ਨਾ ਨਾ ਜ਼ਿਆਦਾ ਤੇਲ ਲੱਗੇ ਕਿ ਇਦਾ ਹੁੰਦਾ ਹੈ। ਨਾ ਜ਼ਿਆਦਾ ਮਸਾਲੇ ਹੁੰਦੇ ਨੇ। ਸਿੰਪਲ ਸਿੰਪਲ ਮ ਮਸਾਲਾ ਡੋਸਾ ਲਿੱਤਾ ਤੇ ਬੱਚਾ ਨੇ ਖਾ-ਟ ਖਾ ਲਿਆ। ਨਹੀਂ ਤਾਂ ਸਭ ਜਗ੍ਹਾ ਕੁਛ ਨਾ ਕੁਛ ਕਿਸ ਕੋਲ ਸਾਰਾ ਮਿਲਾਵਟੀ ਹੁੰਦਾ ਹੈ। ਮੈਦੇ ਦਾ ਹੁੰਦਾ ਬਾਹਰ ਕੀ ਰੋਟੀ ਖਾਈ ਤੇ ਉਹ ਵੀ ਮਹਿੰ ਦੀ ਰੋਟੀ ਹੁੰਦੀ। ਕੋਈ ਕਿਹੜਾ ਕੋਈ ਕਦਾ ਕਦੀ ਰੋਟੀ ਬਣਾ ਕੇ ਦਿੰਦਾ। ਤ ਇਸ ਕਰਕੇ ਬੱਚਿਆਂ ਨੂੰ ਅਸੀਂ ਡੋਸਾ ਹੀ ਜ਼ਿਆਦਾ ਖਵਾਉਂਦੇ ਹਾਂ। ਤੇ ਬੜੇ ਦਿਨ ਹੋ ਗਏ ਸੀਂ ਬੱਚੇ ਕਹਿੰਦੇ ਪਏ ਕਿ ਸਾਨੂੰ ਬਾਹਰ ਲੇਕੇ ਜਾਓ। ਸਾਨੂੰ ਬਾਹਰ ਲੇਕੇ ਜਾਓ। ਕਿਉਂਕਿ ਛੁੱਟੀ ਚੱਲਦੀ ਪ ਹੈ ਬੱਚਿਆਂ ਦੀ ਤੇ ਅਹ ਰੁਜ਼ਗੇ ਬੈ ਕੇ ਬੋਰ ਹੋ ਜਾਂਦੇ ਨੇ ਬੱਚੇ ਪੜ੍ਹਦੇ ਤਾਂ ਪਏ ਨੀ ਕਦੀ ਇੱਧਰ ਘੁੰਮ ਉਧਰ ਘੁੰਮ ਕਰ ਹੀ ਰਹਿੰਦੇ ਨੇ ਫੇਰ ਕਹਿੰਦੇ ਹੋਏ ਸੀ ਕਿ ਅੱਜ ਸਾਨੂੰ ਘੁਮਾ ਕੇ ਲੈ ਕੇ ਤੇ ਅਸੀਂ ਨਿਕਲੇ ਸੀ ਅੱਜ ਬੱਚੇ ਲੈ ਕੇ ਨਗਰ ਕੀਰਤਨ ਤੇ ਉਹਨਾਂ ਨੂੰ ਪਹਿਲੇ ਮੱਥਾ ਟੇਕਾਇਆ ਫਿਰ ਅੱਗੇ ਨਿਕਲ ਗਏ।
ਹਾਂਜੀ-ਹਾਂਜੀ, ਵਧੀਆ ਬੜਾ ਵਧੀਆ ਨਿਕਾਲਦੇ ਆ ਨਗਰ ਕੀਰਤਨ। ਹਾਂ ਸਾਰਾ ਦੂਰ-ਦੂਰ ਤੱਕ ਕਾਫੀ ਲੋਕ ਆਂਦੇ ਨੇ ਜਿੰਨੇ ਵੀ ਸਾਡੇ ਨੇਡੇ ਪਿੰਡ ਹੈਗੇ ਨੇ ਨਾ। ਸਹੀ ਉਰੋਧੀ ਆਂਦੇ ਦੂਰੋ-ਦੂਰੋ ਬਾਈਕ ਲੈ ਕੇ ਕੋਈ ਟਰੈਕਟਰ ਲੈ ਕੇ ਆਂਦਾ।
ਹਾਂਜੀ, ਉਹ ਸ਼ਛਬਿਲ ਕਿੰਨੀ ਸਵਾਦ ਲੱਗਦੀ ਹੈ। ਬਿਲਕੁਲ ਸ਼ਬੀਲ ਵੀ ਕਿੰਨੀ ਸਵਾਦ ਲੱਗਦੀ ਹੈ। ਲੱਗਦਾ ਕਿ ਬਸ ਪੀ ਜਾਓ, ਬੀ ਪੀ ਜਾਓ, ਪੀ ਜਾਓ, ਬਸ ਮੇਰੇ ਤੇ ਮਨ ਭਰਦਾ ਹੀ ਨਹੀਂ ਮਨ ਦ ਕਿ ਬਸ ਪੀਵੀ ਜਾਓ ਉਹਨੂੰ ਆਹ ਹੁਣ ਵੀ ਐ ਤਰ੍ਹਾਂ ਲੱਗਦਾ ਪਿਆ ਕਿ ਕੋਈ ਲਾਗ ਦੇ ਦੇਗਾ ਨਾ ਤੇ ਮੈਂ ਪੀ ਲਾਗੀ। ਠੰਡਾ-ਠੰਡਾ।
ਹ ਗਰਮੀ ਬੜੀ ਪੈਂਦੀ ਹੈ ਅਹ ਅ ਜਿਹੜੇ ਬਾਬਾ ਜੀ ਦਾ ਗੁਰਪੂਰਬ ਆਇਆ ਸੀ ਉਹਨਾਂ ਨੂੰ ਤੱਤੀ ਤਵੀ ਦੇ ਬਾਇਆ ਗਿਆ।
ਹਾਂਜੀ-ਹਾਂਜੀ। ਹਾਂਜੀ ਬਿਲਕੁਲ ਇਸ ਕਰਕੇ ਹਾਂਜੀ ਇਸ ਕਰਕੇ ਜ਼ਿਆਦਾ ਹਾਂ। ਹਾਂਜੀ-ਹਾਂਜੀ ਹਾਂਜੀ-ਹਾਂਜੀ, ਬਿਲਕੁਲ ਬਿਲਕੁਲ਼
ਤੇ ਉਹ ਇਸ ਕਰਕੇ ਗਰਮੀ ਰਹਿੰਦੀ ਹੈ। ਪੂਰੀ ਲੇਕਿਨ ਜਿਸ ਟਾਈਮ ਉੱਤੋਂ ਦੀ ਰੇਤ ਪਾੰਦੇ ਵਿੱਚ ਸੀ ਨਾ ਤੇ ਫ਼ਿਰ ਬਾਰਿਸ਼ ਵੀ ਹੋ ਗਈ ਸੀ ਇਸ ਕਰਕੇ ਇਸ ਦਿਨ ਬਾਰਿਸ਼ ਵੀ ਜ਼ਰੂਰ ਹੁੰਦੀ ਹੈ।
ਹਾਂਜੀ। ਬਿਲਕੁਲ ਇਸ ਦਿਨ ਬਾਰਿਸ਼ ਜ਼ਰੂਰ ਆਉਂਦੀ ਹੈ। ਤੁਹਾਡੇ ਇੱਥੇ ਹੋਈ ਸੀ ਆਜ ਬਾਰਿਸ਼ ਸਾਡੇ ਇੱਥੇ ਤੋਂ ਬੜੀ ਬਾਰਿਸ਼ ਹੋਈ ਇਹ। ਹਾਂਜੀ ਹਾਂਜੀ ਬਣੀ ਬਾਰਿਸ਼ ਹੋਈ ਐ। ਹਨੇਰੀ ਵਿੱਚ ਕਲੀ ਸੀ।
ਹਾਂਜੀ।
ਜੀ ਤੇ ਬਸ ਬੱਚੇ ਅੱਜ ਕਹਿੰਦੇ ਵੈੇ ਇਸ ਕਰਕੇ ਥੋੜ੍ਹਾ ਲੇਟ ਹੋ ਗਿਆ ਸਾਨੂੰ ਕਰਿਆ ਆਉਣ ਦੇ ਬੱਚੇ ਕਹਿੰਦੇ ਸਾਨੂੰ ਡੋਸਾ ਖੋਆ ਕੇਆ ਡੋਸਾ ਔਰ ਕਿਆ।
ਹਾਂ ਸਹੀ ਗੱਲ ਆ ਜੀ ਬੱਚਿਆਂ ਦਾ ਵੀ, ਥੋੜਾ ਜਿਹਾ ਮਾਂਇਡ ਡਾਇਵਰਟ ਕਰਨਾ ਜਰੂਰੀ ਹੁੰਦਾ।
ਹਾਂਜੀ ਹਾਂਜੀ ਥੋੜਾ ਜਿਹਾ ਨਾ ਖੁਸ਼ ਹੋ ਜਾਂਦੇ ਨੇ ਬੱਚੇ, ਬਿਲਕੁਲ ਬੱਚੇ ਖੁ ਤੁਸੀਂ ਦੇਖੋ ਇਹਨਾ ਨੂੰ ਕਿ ਤੁਸੀਂ ਜਦੋਂ ਉਹਨਾਂ ਨੂੰ ਖੁਆ ਘੁੰਮਾ ਕੇ ਲੈ ਕੇ ਆਉਗੇ ਖੁਆ ਕੇ ਲੈ ਕਰਾਓਗੇ ਬਾਹਰ ਉਹਨਾਂ ਦਾ ਨਾ ਥੋੜ੍ਹਾ ਸਾ ਮੂਡ ਚੇਂਜ ਹੋ ਜਾਂਦਾ ਥੋੜਾ ਤੁਹਾਡੇ ਨਾਲ ਨਾ ਥੋੜਾ ਸਾ ਪਿਆਰ ਨਾਲ ਬੋਲਦੇ ਨੇ ਮੇਰਾ ਵਸਦਾ ਐ ਜੇ ਵੱਡੇ ਵਾਲਾ ਕਿ ਜਦੋਂ ਉਹਦੇ ਨਾਲ ਅਸੀਂ ਖੇਡ ਰਹੇ ਆਂ ਜਾਂ ਉਹਨੂੰ ਘੁਮਾ ਕੇ ਕਿਨੇ ਤੋਂ ਥੋੜਾ ਥੋੜਾ ਤਿਆ ਨਾਲ ਬੋਲਦਾ। ਨਹੀ ਤੇ ਬੜਾ ਔਖਾ ਹੋ ਕੇ ਬੋਲਦਾ ਕਿ ਸਾਰਾ ਦਿਨ ਕਦੀ ਟੀਵੀ ਵੇਖਦੇ ਕਦੇ ਫੋਨ ਵੇਖਦੇ ਆ ਬੱਚੇ ਤੇ ਹੈ ਨਹੀਂ। ਉਹਦੇ ਨਾਲ ਖੇਲਣ ਵਾਸਤੇ ਤੋ ਜਦੋਂ ਉਹਦੇ ਨਾਲ ਅਸੀਂ ਟਾਈਮ ਸਪੈਂਡ ਕਰਨੇ ਆ।
ਤੁਹਨੂੰ
ਹੋ ਜਾਂਦਾ ਆ। ਤੇ ਬੜਾ ਹੀ ਮਿੱ ਮਿੱਠਾ ਮਿੱਠਾ ਬੋਲਦਾ ਮੰਮਾ ਜੀ ਡੈਡਾ ਜੀ ਮੰਮਾ ਜੀ ਜਰਾ ਸੀ ਤਾਂ ਉਹ ਬਸ ਸਾਰਾ ਦਿਨ ਹੀ ਔਖਾ ਹੋ ਕੇ ਬੋਲੇਗਾ ਸਾ
ਕਈ ਜੋ ਮਵੇ ਜੋ ਪੇਰੈਂਟਸ ਹੋਤੇ ਹ ਆਉਂਦੇ ਰਹੇ ਨੇ। ਆਉਂਦੇ ਨੇ ਉਹ ਆਪਣੇ ਬੱਚੇ ਨੂੰ ਰੱਖਦੇ ਹੀ ਓਨੇ ਚੇ ਕੋਈ ਨਾ ਚੱਲ ਬਾਈ ਤੂੰ ਟੀ ਵੀ ਦੇਖਦਾ ਰਹਿ ਚੱਲ ਬਾਈ ਤੂੰ ਫੋਨ ਦੇਖਦਾ ਰਹਿ ਜਾ ਤੂੰ ਆਪਣਾ ਸ ਚੁਲਾ ਕੁਛ ਉਹ ਮਤਲਬ ਆਪਣੇ ਆਪ ਤੇ ਕੋਸ਼ਿਸ਼ ਹੀ ਨਹੀਂ ਕਰਦੇ ਕਿ ਅਸੀਂ ਕੁਛ ਉਹਨੂੰ ਐਕਟੀਵਿਟੀ ਆਪਣੇ ਆਪ ਤੋਂ ਕੁਛ ਸਿਖਾ ਦੀਈਏ।
ਹਾਂਜੀ ਕਲ ਅਸੀਂ ਖੇਡਦੇ ਪਏ ਸੀ ਆਪਣੇ ਆਪਣੇ ਬੱਚੇ ਨਾਲ ਥੋੜ੍ਹੀ ਜਿਹੀ ਐਂਡ ਐ ਵੀ ਥੋੜਾ ਸ ਖੇਡਿਆ ਤਾਂ ਉਹ ਬੜੇ ਖੁਸ਼ ਹੋਏ। ਮ ਕਹਿੰਦੇ ਪਏ ਸੀ ਸਭ ਨੇ ਬੋਰ ਹੋ ਗਈ ਮੰਮਾ ਮੈਂ ਬੋਰ ਹੋ ਗਈ ਆ ਮੈਂ ਕਿਹਾ ਚਲਾ ਆਰ ਸੀ ਖੇਡਦੇ ਅ ਤੀਨੇ ਮਿਲ ਕੇ ਖੇਡਣੇ ਆ। ਅਸੀ ਸੈੱਟਪ ਬਣਾਇਆ ਬੈੱਡ ਦੇ ਉੱਤੇ ਕਿ ਡਾਇਨਾਸੋਰ ਆ ਗਿਆ ਤੁਸੀਂ ਵੀ ਖੇਡੋ ਤੁਸੀਂ ਨਾ ਤੁਸੀਂ ਛੁਪੋ ਮੈਂ ਡਾਇਨਾਸੋਰ ਆ ਮੈਂ ਡਾਇਨਾਸੋਰ ਬਣ ਕੇ ਆਉਂਦੀ ਆਂ। ਤੁਸੀਂ ਆਪਣੀ ਕਾਰਾਂ ਲੁਕ ਲੁ ਕੋ ਫੇਰ ਓ ਬੜੇ ਖੁਸ਼ ਹੋ ਗਏ ਅਤੇ ਇਂਝ ਹੀ ਬੱਚੇਆ ਨਾਲ ਖੇਡਣਾ ਪੈਂਦਾ ਅਤੇ ਬ ਤੇੇ ਖੁਸ਼ ਹੋ ਜਾਂਦੇ ਨੇ। ਅਗਰ ਮਾਂ ਪਿਓ ਨਹੀਂ ਖੇਡਣਗੇ ਬੱਚੇ ਨਾਲ ਤੇ ਫਿਰ ਬੱਚੇ ਬੋਰ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਬਸ ਇਹੀ ਹੁੰਦਾ ਹੈ ਕਿ ਸਾ-ਸਾਡਾ ਫੋਨ ਹੀ ਸਾਡਾ ਫਰੈਂਡ ਏ, ਸਾਡਾ ਟੀ ਵੀ ਸਾਡਾ ਫਰੈਂਡ ਏ, ਬਸ ਉਹਨੂੰ ਫਿਰ ਇਹੀ ਲੱਗਦੈ।
ਫੋਨ ਤੇ ਮੇਰੀ ਇਰੀਟੇਸ਼ਨ ਦਾ ਉਹ-ਬਿਮਾਰੀ ਹੈਗੀ ਐਂ, ਸਾਰੀ ਉਹ ਜਿਹੜੇ ਬੱਚਾ ਪਰੇਸ਼ਾਨ ਰਹਿੰਦਾ ਨਾ, ਡਿਪ੍ਰੈਸਡ ਰਹਿੰਦਾ ਉਹ ਫੋਨ ਦੀ ਵਜ੍ਹਾ ਤੋਂ ਹੀ ਰਹਿੰਦਾ, ਫੋਨ ਦੀ ਵਜ੍ਹਾ ਤੋਂ ਸਕ੍ਰਰੀਨਿੰਗ ਦੀ ਵਜ੍ਹਾ ਤੋਂ ਜਿੰਨੀ ਜ਼ਿਆਦਾ ਉਹ ਟੀ ਵੀ ਦੇਖੇਗਾ।
ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ, ਬਸ ਬੱਚੇ ਨੂੰ ਟਾਈਮ ਦੇਣਾ ਓਂਦਾ। ਉਹ ਸਾਡੇ ਹੱਥ ਹੱਥ ਚ ਹੁੰਦਾ ਅਗਰ ਅਸੀਂ ਬੱਚੇਆ ਨੂੰ ਟਾਈਮ ਦਾਂਗੇ ਤਾਂ ਬੱਚਾ ਬਿਗੜੇਗਾ ਨਹੀਂ ਬੱਚਾ ਫੇਰ ਖੁਸ਼ ਰਹੇਗਾ, ਮਾਂ ਪਿਓ ਨਾਲ ਨਾ ਅਟੈਚ- ਫਰੈਂਡ ਬਣਦੀ, ਫਿਰ ਫਰੈਂਡਸ਼ਿਪ ਬੜਦੀ ਏ। ਅਗਰ ਅਸੀਂ ਬੱਚੇ ਨਾਲ ਨਹੀਂ ਜੁੜਾਂਗੇ ਤੇ ਫਿਰ ਬੱਚੇ ਨਾ ਆਪਣੇ ਕੋਲੋਂ ਦੂਰ ਹੋਦੇ ਜਾਣਗੇ ਅੱਜ ਕੱਲ੍ਹ ਦੀ ਜੋ ਦੁਨੀਆ ਹੈ ਨਾ ਇਹ ਬੜੀ ਹੀ ਖਰਾਬ ਏ, ਬੱਚਿਆਂ ਨੂੰ ਬਗਾੜ ਦਿੰਦੀ ਏ। ਅਗਰ ਆਪਣੇ ਬੱਚੇ ਨੂੰ ਅਸੀਂ ਫਰੈਂਡ ਬਣਾਵਾਂਗੇ ਨਾ ਤਾਂ ਫਿਰ ਉਹ- ਉਹਦੇ ਨਾਲ ਕੁਛ ਵੀ ਹੋਏਗਾ ਨਾ ਸਕੂਲੇ ਕਿੱਥੇ ਵੀ ਕੁਛ ਵੀ ਹੋਏਗਾ ਤਾਂ ਉਹ ਆ ਕੇ ਸਾਨੂੰ ਦੱਸੇਗਾ। ਅਗਰ ਅਸੀਂ ਉਹਦੇ ਨਾਲ ਨਹੀਂ ਰਹਾਂਗੇ ਫਰੈਂਡਸ-ਫਰੈਂਡਸ ਫੇਰ ਉਹ ਸਾਨੂੰ ਕੁਛ ਵੀ ਨਹੀਂ ਆ ਕੇ ਦੱਸੇਗਾ ਕਿ ਪੂਰੇ ਕੀ ਹੁੰਦਾ ਕੋ-ਕੋਈ ਉਹਨੂੰ ਕੁਛ ਕਹਿੰਦਾ ਕਿ ਨਹੀਂ ਕਹਿੰਦਾ, ਉਸ-ਉਹਨੇ- ਕਦੀ ਨੀ ਆ ਕੇ ਦੱਸਦਾ ਸਾਨੂੰ ਇਸ ਕਰਕੇ ਨਾ ਬੱਚੇਆਂ ਨਾਲ ਬੱਚੇ ਜਿਸਾਰ-ਅ ਬੱਚੇ-ਅ ਬੱਚਾ ਵਰਗਾ ਹੀ ਦੇਣਾ ਪੈਂਦੇ, ਫਰੈਂਡ ਬਣਾ ਕੇ
ਸਾਡੇ ਉਹ, ਮੇਰੇ ਕੋਲ ਹੁਣ ਦੇਖਲੋ ਮੇਰੇ ਕੋਲ ਸਾਰਾ ਦਿਨ ਤ ਟਾਈਮ ਹੁੰਦਾ ਨਈ, ਸਾਰਾ ਦਿਨ ਕੰਮ ਹੀ ਫਸੇ ਰਹਿੰਨੇ ਆ। ਹੁਣ ਮੈਂ ਜਿਸ ਟੈਮ ਉਹਨਾਂ ਨੂੰ ਸਕੂਲ ਛੋੜਨ ਜਾਂਨਾ ਵਾ, ਸਕੂਲ ਤੋਂ ਲੈਣ ਜਾਂਨਾ, ਲੈ ਕੇ ਆਣਾ ਵਾ ਨਾ। ਫੇਰ ਮੈਂ ਆਪਣੇ ਬੱਚਿਆਂ ਨੂੰ ਪੁੱਛਦਾ ਵਾਂ ਬਈ ਅੱਜ ਕਿਸ ਤਰ੍ਹਾਂ ਦਾ ਦਿਨ ਗਿਆ ਏ, ਅੱਜ ਕੀ ਕੀ ਕੀਤ ਕੀ-ਲੰਚ ਖਾ ਲਿਤਾ ਕੀ?
ਜੀ ਬਿਲਕੁਲ, ਪੁੱਛਣਾ ਚਾਹੀਦੇ ਚੰਗੀ ਗੱਲ ਏ।
ਕੰਮ ਵਿੱਚੋਂ ਅਸੀਂ ਕੰਮ ਛੱਡ ਕੇ ਤਾਂ ਜਾ ਨਹੀਂ ਸਕਦੇ ਕਿਧਰੇ।
ਸਹੀ ਗੱਲ ਏ।
ਉਹੀ ਜੋ ਟੈਮ ਹੁੰਦਾ ਬੱਚਿਆਂ ਨੂੰ ਉਹੀ ਪੁੱਛ ਲਈਦਾ। ਹਾਂ, ਬਈ ਕੀ ਸਹੀ ਰਿਹਾ ਅੱਜ ਦਾ ਦਿਨ। ਟੀਚਰ ਨੇ ਕੀ ਸਿਖਾਇਆ ਕੁਛ ਨਵਾਂ ਸਿਖਾਯਾ?
ਬਿਲਕੁਲ ਪੁੱਛਦਾ ਰਹਿਣਾ ਚਾ-ਅ-ਚਾਈ-ਅ- ਚਾਹੀਦੈ ਕਿ ਬੱਚੇ ਨਾਲ ਕੀ ਹੋਰੇਏ। ਕੀ ਨੀ ਹੋ ਰਿਆ, ਕੁਛ ਮਾਂ-ਪਿਓ ਹੁੰਦੇ ਨਾ ਬੱਚੇ ਨੂੰ ਬਿਲਕੁਲ ਨੀ ਪੁੱਛਦੇ ਕਿ ਸਕੂਲੇ ਕੀ ਹੋ ਰਿਆ ਏ ਕੀ ਨੀ ਹੋ ਰਿਆ ਤੇ ਫਿਰ ਉਹ ਬੱਚੇ ਨਾ ਮਾਂ-ਪਿਓ ਤੋਂ ਦੂਰ ਹੁੰਦੇ ਜਾਂਦੇ ਨੇ, ਬਿਲਕੁਲ ਵੀ ਨੀ ਪਤਾ ਹੁੰਦਾ ਮਾਂ-ਪਿਓ ਨੂੰ ਕਿ ਬਚੇ- ਕੀ ਹੂੰਦਾ ਪਿਆ ਸਾਰਾ ਦਿਨ। ਫੇਰ ਉਹਨਾਂ ਦੀ ਮਤਲਬ-ਅ ਉਹ ਬੱਚੇ ਵਿਗੜ ਜਾਂਦੇ ਨੇ, ਮੇਰਾ ਤੇ ਇਹੀ ਕਹਿਣਾ ਏ ਨਾ ਕਿ ਬੱਚੇ ਨਾਲ ਜੁੜੇ ਰਹੋ, ਬੱਚਿਆਂ ਨੂੰ ਕੀ ਆਂਦੇ, ਬੱਚੇ ਨੂੰ ਕਿਹੜੇ ਚੀਜ਼ ਦਾ ਸ਼ੌਕ ਏ, ਬੱਚਿਆਂ ਨੂੰ ਕਿਹੜਾ ਚੀਜ਼ ਖੇਲਣ ਪਸੰਦ ਏ, ਉਹਨੂੰ ਕੀ ਖਾਣਾ ਪਸੰਦ ਏ, ਇਸ- ਸਾਰੀ ਜਾਣਕਾਰੀ ਸਾਨੂੰ ਨਾ ਲੈਣੀ ਚਾਈਦੀ ਏ ਬੱਚਿਆਂ ਕੋਲੋਂ।
ਬਿਲਕੁਲ, ਬਿਲਕੁਲ ਬੱਚਾ ਫਰੈਂਡ ਬੰਨੇਗਾ ਤਾਂ ਹੀ ਤਾਂ ਕੁੱਝ ਦੱਸੇਗਾ, ਮੇਰੇ ਨਾਲ ਅੱਜ ਏ ਹੋਇਆ, ਮੇਰੇ ਨਾਲ ਅਜ ਦੋ ਹੋਇਆ, ਬੱਚੇਆ ਨੂੰ ਕੁਛ ਇੰਨਾ ਪਤਾ ਨੀ ਹੁੰਦਾ ਹੈਨਾ ਬਈ ਗਲਤ ਕੀ ਹੈਗਾ ਏ, ਅੱਛਾ ਕਿ ਹੈਗਾ ਏ।
ਹਾਂਜੀ,
ਅੱਛਾ, ਤੇ, ਤਾਂ ਕਰਕੇ ਥੋੜਾ ਜਿਹਾ ਬੱਚਿਆਂ ਵਾਰ-ਵਾਰ ਪਿਟਦੇ ਰਹਿੰਦੇ ਆ ਅਸੀਂ ਵੀ। ਬਾਈ ਸਭ ਠੀਕ ਰਹਿਣਾ, ਸਭ ਠੀਕ ਰਹਿਨਾ। ਸਕੂਲੇ, ਫੇਰ ਖੁਸ਼ ਹੋਕੇ ਤੁਰਦੇ ਨੇ। ਅੱਛਾ, ਓਦੋਂ ਤੋ ਬੇਲੇ ਅੱਗੇ ਵੱਧ ਵੱਧ ਕੇ ਦਸਦੇ ਨੇ, ਹਾਂ ਬੜਾ ਅੱਛਾ ਰਿਹਾ, ਟੀਚਰ ਨੇ ਅਜ ਏ ਕੀਤਾ, ਟੀਚਰ ਨੇ ਉਹ ਕੀਤਾ, ਮੈਨੂੰ ਸਟਾਰ ਦਿੱਤਾ। ਆ, ਮੇਰਾ ਨਾਮ ਲਿਖਯਾਂ ਦਾ ਓਤੇ ਥੋੜਾ ਅੱਛਾ ਲੱਗਦਾ ਸਾਨੂੰ ਵੀ ਸੁਣ ਕੇ ਸਾਡੀ ਜਿਹੜੀ ਲਾਈਫ ਗਈ ਏ ਮੈਂ, ਮੈਂ ਜਿਹੜਾ ਸਕੂਲ ਪੜ੍ਹਿਆ ਸੀ ਨਾ ਤੇ ਉਹ ਤੇ ਬੜਾ ਹੀ ਮਤਲਬ ਪੂਅਰ ਕਿਸਮ ਦਾ ਸਕੂਲ ਸੀ ਅਸੀ ਤੇ ਇੱਕ ਪੈਂਟ ਵੀ ਜਿਹੜੇ ਸਕੂਲ ਦੀ ਹੂੰਦੀ ਸੀ ਚਾਰ, ਚਾਰ ਸਾਲ ਚਲਾਉਂਦੇ ਸੀ।
ਆਦੋ ਅੱਛਾ ਹੈ ਹਰ ਸਾਲ ਨੇਹਾ ਜੋੜਾ, ਹਰ ਸਾਲ ਨੇਹਾ ਆ ਬੈਗ, ਹਰ ਸਾਲ ਨਈ ਬੁਕਸ ਸਭ ਕੁਛ ਨਿਆ ਚਾਹੀਦਾ ਅਗਰ ਨਹੀਂ ਨਿੱਕੇ ਜਾਣਗੇ। ਤੇ ਫਿਰ ਬੱਚੇ ਫਿਰ ਬੱਚਿਆਂ ਨੇ ਲੱਗਦਾ ਹੈ ਕਿ ਨਾ ਉਹ ਮੇਰੇ ਲੇਕਰ ਆਇਆ ਸੀ, ਉਹ ਵੀ ਨਯਾ ਲੇਕੇ ਆਇਆ ਸੀ ਮੈਨੂੰ ਨਹੀਂ ਮਿਲਿਆ।
ਹੂੰ ਉਹ ਬਸ ਇੱਕ ਦੂਜੇ ਨੂੰ ਦੇਖਣ ਵਾਲੀ ਫੇਰ ਆਦਤ ਲੱਗ ਗਈ ਨਾ ਬੱਚਿਆਂ ਨੂੰ ਉਹ ਚੀਜ਼ ਤੇ ਸਿਖਾਉਣੀ ਨੀ ਨਾ਼ ਬਈ ਉਹ ਉਹਦੀ, ਉਹਦੀ ਰੀਸ ਕਰੋ ਉਹਦੀ ਰੀਸ ਕਰੋ ਰੀਸ ਕਰੋ ਅੱਛੀ ਚੀਜ਼ ਦੀ ਜਿੱਥੇ ਨੋਲੇਜ ਹੋਵੇ ਜਿੱਥੇ ਕੁਛ ਮਿਲਦਾ ਹੋਵੇ ਰੀਸ ਉਹ ਚੀਜ਼ ਦੀ ਕਰੋ ਇਹ ਕੱਪੜੇ ਤੋਂ ਕੀ ਰੀਸ ਹੂੰਦੀ ਹੈ, ਕੱਪੜੇ ਤੋਂ ਨੀ ਮੈਂ ਨੀ ਸਮਝਦਾ ਚੀਜ਼ ਨੂੰ ਕੱਪੜੇ ਤੋਂ ਦੇਖ ਕੇ ਰੀਸ ਕਰੋ ਕੱਪੜੇ ਨੂੰ ਦੇਖ ਕੇ ਉਹਨੇ ਬੈਗ ਏਹ ਲਿੱਤਾ ਹੈ, ਉਹਦੇ ਹੱਥ ਚ ਘੜੀ ਏਦਾ ਦੀ ਏ, ਮੇਰੀ ਮੈਂ ਵੀ ਲੈਣੇ ਇਹ ਚੀਜ਼ ਦੀ ਮੈਂ ਨੀ ਰੀਸ ਨੂ ਸਮਝਦਾ ਕੁਛ, ਰੀਸ ਲੋ ਅੱਛੀ ਚੀਜ਼ ਦੀ ਰੀਸ
ਖਾਂਦੇ ਆ ਕਰਨ ਮੈਂ ਵੀ ਆਪਣੇ ਕੋਸ਼ਿਸ਼ ਕਰਾਂਗੀ ਮੈਂ ਵੀ ਆਪਣੇ ਬੱਚਿਆਂ ਨੂੰ ਇੰਝ ਹੀ ਸਿਖਾਵਾਂ ਚੰਗੀ ਗੱਲ ਹੈ। ਬਿਲਕੁਲ, ਚਲੋ ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਿਆ ਸਤਿ ਸ੍ਰੀ ਅਕਾਲ ਜੀ।